ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ, ਮੈਂ ਵਧੀਆ ਨੇ ਤੁਸੀਂ ਦਸੋ ਮੈਂ ਵੀ ਵਧੀਆ ਵਾਂ, ਹੋਰ ਘਰ ਪਰਿਵਾਰ ਸਭ ਵਧੀਆ ਨੇ ਸਭ ਵਧੀ ਵਧੀਆ ਜੀ ਤੁਸੀਂ ਦੱਸੋ ਤੁਸੀਂ ਕਿਵੇਂ ਅੱਜ ਕਿਵੇਂ ਯਾਦ ਕੀਤਾ ਤੁਸੀਂ ਮੈਨੂੰ
ਬਸ ਕੁੱਛ ਨੀ ਬੈਠੇ ਸਾ ਤੁਸੀਂ ਕੀ ਕਰਦੇ ਪਏ ਸੀ।
ਕੁਛ ਨਹੀਂ ਬਸ ਮੈਂ ਇਹੀ ਸੋਚਦੀ ਪਈ ਸੀ, ਮੈਂ ਕਿਹਾ ਬੱਚਿਆਂ ਨੂੰ ਅੱਜ ਕੱਲ੍ਹ ਐਜੂਕੇਸ਼ਨ ਦੀ ਵੈਲਿਊ ਦੱਸਣੀ ਪਏਗੀ ਸਾਨੂੰ। ਕੀ ਟਿਯੁਸ਼ਨ ਸਾਡੇ ਲਈ ਕਿੰਨੀ ਜ਼ਰੂਰੀ ਹੋ ਗਈ ਹੈ।
ਉੱਥੇ ਹੈ ਬਿਨਾਂ ਐਜੂਕੇਸ਼ਨ ਅਸੀ ਕਿਧਰੇ ਵੀ ਚੈਨ ਨੀ ਕਰ ਸਕਦੇ ਹਾਂ। ਤੇ ਲੋਕੀ ਇਓ ਸਮਝਦੇ ਨੇ ਕਿ ਇਹਨਾਂ ਦੇ ਕੋਲ ਮਤਲਬ ਐਜੂਕੇਸ਼ਨ ਨੀ ਗੀ ਤੇ ਐ ਇਨਾਂ ਨੂੰ ਲਿਖਣਾ ਨੀ ਆਦਾ। ਵੇ ਸਕੂਲਾਂ ਦੇ ਅੰਦਰ ਐਪਲੀਕੇਸ਼ਨ ਲਿਖਣੀ ਹੋ ਮਾਂ ਪਿਓ ਨੂੰ ਤੇ ਉਹੀਓ ਚੈੱਕ ਕਰਦੇ ਨੇ ਕਿ ਐਪਲੀਕੇਸ਼ਨ ਦੇ ਅੰਦਰ ਇੰਗਲਿਸ਼ ਅੱਛੀ ਜੀ ਲਿਖੀ ਹੈ, ਜਾਂ ਕਿਵੇਂ ਲਿਖੀ ਹੈ ਹਿੰਦੀ ਕਿਵੇਂ ਲਿਖਦੇ ਹੈ ਹਾਂ ਉਹ ਚੀਜ਼ਾਂ ਵੀ ਬੜੀ ਨੋਟਿਸ ਦੇ ਅੰਦਰ ਆਉਂਦੀ ਹੁਣ ਦੇ।
ਬਿਨਾਂ ਐਜੂਕੇਸ਼ਨ ਦੇ ਤੁਹਾਨੂੰ ਪਤਾ ਤਾਂ ਅੱਜ ਕੱਲ੍ਹ ਅਸੀਂ ਕਿੱਥੇ ਵੀ ਜਾਂਨੇ ਹਾਂ, ਬਾਹਰ ਵੀ ਜਾਂਨੇ ਹਾਂ ਕਿਸੇ ਫੋਰਨ ਕੰਟਰੀ ਚ ਜਾਂਨੇ ਹਾਂ, ਉਹਦੇ ਵਿੱਚ ਪੜ੍ਹੇ ਲਿਖੇ ਹਾਂ ਤਾਂ ਹੀ ਆਪਾਂ ਉੱਥੇ ਜਾ ਕੇ ਰ ਗੱਲਬਾਤ ਕਿਸੇ ਨਾਲ ਕਰ ਸਕਦੇ ਹਾਂ। ਐਵੇਂ ਤਾਂ ਆਪਾਂ ਗੱਲ ਵੀ ਨਹੀਂ ਕਰ ਸਕਦੇ ਕਿਸੇ ਨਾਲ ਬਾਹਰ ਜਾ ਕੇ,
ਔ ਤੇ ਹੈ ਹੀ, ਬਾਹਰ ਬਾਹਰ ਜਾ ਕੇ ਵੀ ਕਿਹ ਸਕਣੇ ਆ ਆਪਣੇ ਇੱਧਰ ਵੀ ਦੇਖ ਲਾਂ ਗੇ ਆਸ ਪਾਸ ਵੀ ਕਿਧਰੇ ਵੀ ਵੀ ਜਾਣਾ ਹੋ ਅੱਛੀ, ਜਗ੍ਹਾ ਜੋ ਹੁੰਦੀ ਹੈ ਤੇ ਉੱਧਰ ਵੀ ਸਾਨੂੰ ਇੰਗਲਿਸ਼ ਹੀ ਅੱਜ ਦੇ ਟਾਈਮ ਵਿੱਚ ਹਰ ਕੋਈ ਇੰਗਲਿਸ਼ ਬੋਲਦਾ ਪਿਆ ਹੈ ਤੇ ਪੜ੍ਹਾਈ ਲਿਖਾਈ ਕੀਤੀ ਹੋਣੀ ਹੈ। ਤੇ ਉਹਨਾ ਨੂੰ ਤੇ ਇੰਗਲਿਸ਼ ਵੀ ਆ ਉਹਨਾਂ ਨੂੰ ਆਉਂਦੀ ਹੈ। ਹਰ ਕੋਈ ਬੰਦਾ ਇੰਗਲਿਸ਼ ਬੋਲਦਾ ਹੈ, ਅੱਜ ਦੇ ਟਾਈਮ ਦੇ ਭਵੇ ਛੋਟੇ ਛੋਟੇ ਬੱਚੇ ਵੀ ਉਹ ਉਹਨਾਂ ਨੂੰ ਵੀ ਮਤਲਬ ਏਜੁਕੇਸ਼ਨ ਏਹੋ ਜੀ ਦਿਤੀ ਜਾਂਦੀ ਐ ਔ ਵੀ ਸੈਟਿੰਗ ਦੇ ਨਾਲ ਇੰਗਲਿਸ਼ ਦੇ ਵਰਡ
ਸਹੀ ਗੱਲ ਹੈ ਔ ਤੁਸੀ ਦੇਖੋ ਆਪਾਂ ਸ਼ੁਰੂ ਤੋਂ ਪੜ੍ਹਾਦੇ ਹਾਂ ਆਪਣੇ ਬੱਚਿਆਂ ਨੂੰ ਤਾਂ ਫਿਰ ਉਹਨਾਂ ਨੂੰ ਆਈ ਜਾਂਦੀਆਂ ਨੇ ਪੜ੍ਹਦੇ ਹੈ ਤਾਂ ਹੀ ਅੱਗੇ ਚੱਲ ਕੇ ਕੋਈ ਵਧੀਆ ਜੋਬ ਵੀ ਲੱਗਦੇ ਨੇ ਬੱਚੇ ਵੀ
ਹਾਂਜੀ
ਪੜ੍ਹਾਈ ਤਾਂ ਅੱਜ ਕੱਲ੍ਹ ਮਤਲਬ ਇੱਕ ਉਹਹੀ ਹੋ ਗਿਆ ਚਲੋ ਕੋਈ ਕੋਰਸ ਵੋਰਸ ਵੀ ਕਰੋ ਪਰ ਉਹਦੇ ਨਾਲ ਪੜ੍ਹਾਈ ਵੀ ਬਹੁਤ ਜ਼ਰੂਰੀ ਹੈ
ਉੱਥੇ ਹੈ ਹੀ ਪੜ੍ਹਾਈ ਤੇ
ਪਹਿਲਾ ਬੰਦਾ ਏਹੀ ਪੁਛਦਾ ਹੈ ਤੁਸੀਂ ਕਿੰਨੇ ਪੜੇ ਹੋ
ਔ ਤੇ ਹੈ ਹੀ ਹੈ, ਅੱਜ ਦੇ ਟਾਇਮ ਦੀ ਪੜਾਈ ਮਤਲਬ ਇਲੈਵਨ ਟਵੇਲਵ ਕੁਛ ਵੀ ਨਹੀ ਹੈ ਮਤਲਬ ਅੰਨੇਵਾ- ਪੜ੍ਹਾਈ ਕਰਲੋ ਤਾਂ ਜਾ ਕੇ ਅੱਛੀਆਂ ਜੋਬਾਂ ਅੱਛੀਆਂ ਚੀਜ਼ਾਂ ਮਿਲਦੀਆਂ, ਤੇ ਫਿਰ ਹੈ ਹੀ ਬੱਚਿਆਂ ਨੂੰ ਵੀ ਐਜੂਕੇਸ਼ਨ ਨੂੰ- ਮਤਲਬ ਹੁਣ ਕਰੇਜ ਵੀ ਉਹ ਜ਼ਿਆਦਾ ਹੀ ਹੋ ਗਿਆ ਪਹਿਲੇ ਨਹੀਂ ਸੀ ਕਿ ਪੜ੍ਹਾਓ ਤੇ ਪੜ੍ਹਾਓ ਨਾ ਪੜ੍ਹਾਓ ਤੇ ਨਾ ਪੜਾਯੋ ਬੱਚਿਆਂ ਨੂੰ ਘਰ ਬੈਠਾ ਲੌ, ਹੁਣ ਤੇ ਕੰਪੀਟੀਸ਼ਨ ਧੰਨਵਾਦ ਹੋ ਗਿਆ ਹਰ ਚੀਜ਼ ਦਾ ਨਾਲ ਐਜੂਕੇਸ਼ਨ ਦੇ ਨਾਲ ਜੁੜੇ ਆ ਕੁਸ਼ ਵੀ ਬਹੁਤ ਹੋ ਗਿਆ ਹੁਣ ਨਾ ਤੁਸੀ ਕੀ ਕਰਦੇ ਹੋ, ਹਾਂਜੀ
ਕੰਪੀਟੀਸ਼ਨ ਇੰਨਾ ਜ਼ਿਆਦਾ ਹੋ ਗਿਆ ਹੈ, ਕਿ ਬੱਚਿਆਂ ਨੂੰ ਮਤਲਬ ਕਿ ਆਪਦੇ ਆਪ ਨੂੰ ਲੱਗਦਾ ਕਿ ਨਹੀਂ ਬਈ ਆਪਾਂ ਅੱਗੇ ਪੜ੍ਹੀਏ ਸਾਡੀ ਫਰੈਂਡ ਸਰਕਲ ਚ ਵੀ ਬੱਚਾ ਵੇਖਦਾ ਕਿ ਸਾਡੀ ਫਰੈਂਡ ਕਿੰਨਾ ਪੜ੍ਹ ਪੜ੍ਹ ਕੇ ਅੱਗੇ ਕਿੰਨੀ ਜੋਬ ਕਰ ਦਿੱਤਾ ਯ
ਓ ਤੇ ਹੈਈ, ਅੱਛਾ ਪੜ੍ਹਨ ਦੇ ਨਾਲ ਅਸੀਂ ਬਾਹਰ ਵੀ ਜਾਂਦੇਆਂ ਤੇ ਸਾਨੂੰ ਅੱਛੀ ਜੋਬ ਵੀ ਮਿਲਦੀ ਹੈ ਅੱਛਾ ਮਤਲਬ ਸਾਰਾ ਕੁਛ ਸਾਨੂੰ ਅੱਛਾ ਮਿਲਦਾ ਹੈ ਤੇ ਪੜ੍ਹਾਈ ਦੇ ਨਾਲੇ ਸਾਨੂੰ ਇੰਸ਼ੋਰੈਂਸ ਵਗੈਰਾ ਸਾਰੀ ਚੀਜ਼ਾਂ ਹੋ ਜਾਂਦੀਆਂ ਸਾਡੇ ਇਹ ਨਾ ਅਗਰ ਅੱਛੀ ਜ੍ਹਗਾ ਜੋਬ ਕਰਾਂਗੇ ਤੇ ਅਸੀਂ ਤੇ ਇਹੀਓ ਮੈਟਰ ਕਰਦੀ ਐ, ਹਾਂ। ਘੱਟ ਪੜ੍ਹਾਈ ਕਰੋਗੇ ਤਾਂ ਅਸੀਂ ਕੁਛ ਵੀ ਨੀਂ ਕਰ ਸਕਾਂਗੇ ਅੱਛੀ ਪੜ੍ਹਾਈ ਦੇ ਨਾਲ ਅਸੀ ਅੱਛੀ ਜਗਾ ਸਟੈਂਡ ਕਰਾਂਗੇ ਐਜੂਕੇਸ਼ਨ ਦੇ ਨਾਲ ਨਾ ਅਸੀਂ ਸਕਸੈਸ ਹੋ ਜਾਂਗੇ। ਐਜੂਕੇਸ਼ਨ ਇਜ ਦਸੋ ਜੋ ਕਹਿੰਦੇ ਨੇ ਤੇ ਸਕਸੈਸ ਮਿਲਦੀ ਏ ਸਾਨੂੰ ਪੜ੍ਹਾਈ ਦੇ ਨਾਲ ਐਜੂਕੇਸ਼ਨ ਦੇ ਨਾਲ ਜ਼ਿੰਦਗੀ ਚ ਅੰਦਰ ਅਸੀਂ ਸੁਧਰ ਜਾਂਦੇ ਆਂ।
ਮੇਨ ਗੱਲ ਹੈ ਐਜੂਕੇਸ਼ਨ ਨਾਲ ਦੇਖੋ ਆਪ ਦੇ ਸਮਾਜ ਵਿੱਚ ਰਹਿਨੇ ਆਂ ਉਹਦਾ ਵੀ ਵਿਕਾਸ ਕਰ ਸਕਦੇ ਹਾਂ ਦੇਖੋ ਪਾ ਆਸ ਪਾਸ ਦੇ ਲੋਕਾਂ ਨੂੰ ਵੀ ਸਮਝਾ ਸਕਦੇ ਹਾਂ ਕਿ ਪੜ੍ਹਾਈ ਕਿੰਨੀ ਜ਼ਰੂਰੀ ਹੈ ਜਿਹੜੇ ਹੁੰਦੇ ਨੇ ਕਈ ਗਰੀਬ ਲੋਕ ਹੁੰਦੇ ਨੇ ਉਹਨਾਂ ਨੂੰ ਪਤਾ ਨਹੀਂੀ ਹੁੰਦਾ ਕਿ ਐਜੂਕੇਸ਼ਨ ਦੀ ਕੀ ਵੈਲਿਊ ਹੈ ਆਪਾਂ ਦੱਸਦੇ ਹਾਂ ਕਈ ਵਾਰ ਹੁੰਦਾ ਕਿ ਹਨਾਂ ਦੇ ਬੱਚੇ ਕਿੰਨਾ ਪੜ੍ਹ ਲਿਖੇ ਗਰੀਬ ਬੰਦਿਆਂ ਦੇ ਬੱਚੇ ਅ ਆਪਦੇ ਫੈਮਿਲੀ ਲਈ ਕਿੰਨਾ ਕੁਛ ਕਰਦੇ ਨੇ
ਹੁਣ ਤੇ ਇਓ ਹੈ ਨਾ ਕਿ ਸਭ ਨੂੰ ਪਹਿਲੇ ਦੀ ਲੋਕ ਜੋ ਹੁੰਦੇ ਸੀ ਸ਼ਾਦੀ ਵਿਆਹ ਕਰ ਲੈਂਦੇ ਸੀ ਤੇ ਪੜ੍ਹਾਈ ਘੱਟ ਕਰਾਂਦੇ ਸੀ ਹੁਣ ਸ਼ਾਦੀ ਦੇ ਬਾਅਦ ਵੀ ਅਸੀਂ ਪੜ੍ਹ ਸਕਣੇ ਹਾਂ ਪੜ੍ਹਾਈ ਦੀ ਇਹ ਨਾ ਕੋਈ ਸੀਮਾ ਨੀ ਗ ਸਾਨੂੰ ਜਿਹੜੀ ਵੀ ਜੋ ਅਸੀਂ ਮਤਲਬ ਪੜ੍ਹ ਲੈਂ ਹੈਨਾ ਇਹ ਚੀਜ਼ਾਂ ਵੀ ਹੁੰਦੀਆਂ ਐਜੂਕੇਸ਼ਨ ਦੇ ਅੰਦਰ ਬਹੁਤ ਜ਼ਿਆਦਾ ਕਿ ਅਸੀਂ ਕਿਹੜੀ ਵੀ ਏਜ ਦੇ ਅੰਦਰ ਆਪਣਾ ਪੜ੍ਹ ਕੇ ਨਾ, ਅੱਗੇ ਵੱਧ ਜਾਣਗੇ
ਸਹੀ ਗੱਲ ਹੈ ਉਹ ਪਤਾ ਕੀ ਹੁੰਦਾ ਕਈ ਵਾਰ ਹੁੰਦਾ ਕਿ ਮਾਂ ਪਿਓ ਜਲਦੀ ਵਿਆਹ ਕਰ ਦਿੰਦੇ ਨੇ ਕਿ ਵਿਆਹ ਤੋਂ ਬਾਅਦ ਬੀ ਕਈ ਵਾਰ ਹੁੰਦਾ ਫੈਮਿਲੀ ਸਪੋਰਟਿਵ ਹੁੰਦੀ ਹੈ ਤਾਂ ਉਹ ਪੜ੍ਹਾ ਦਿੰਦੀ ਹੈ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਪੜ੍ਹੋ
ਤੇ ਹੈ ਹੀ ਇਹਵੇ ਦੇ ਨਾ ਮਤਲਬ ਉਹ ਹੋਂਦੇ ਨੇ ਲੋਕੀ ਕਾਫੀ ਜ਼ਿਆਦਾ, ਐਡਵਾਂਸ ਹੁਂਦੇ ਨੇ ਕਿ ਉਹ ਜੋ ਲੋਕੀ ਅੱਗੇ ਪੜ੍ਹਾਉਣ ਵਾਸਤੇ ਪ੍ਰੈਫਰ ਕਰਦੇ ਨੇ ਸਾਨੁ ਤੁਸੀਂ ਪੜੋ ਤੇ ਇਹ ਕਰੋ ਇਹ ਕਰੋ ਦੇਖੋ ਹੁਣ ਕੀ ਕਹਿੰਦੇ ਆ ਕਿ ਇਹੀ ਹੈ ਕਿ ਬੋਲ ਚਾਲ ਵੀ ਇੱਕ ਅੱਛੀ ਪੜ੍ਹਾਈ ਦੇ ਉੱਤਰ ਮੈਟਰ ਕਰਦੀ ਹੈ, ਅਗਰ ਅਸੀਂ ਅੱਛੀ ਬੋਲਾ ਚਾਲੇਗੇਂ ਤੇ ਇਹ ਸਾਹਮਣੇ ਵਾਲੇ ਉਹਨੂੰ ਦੇਖੀਗਾ ਕਿ ਇਹ ਅੱਛੀ ਐਜੂਕੇਸ਼ਨ ਲ ਕੀਤੀਆਂ ਇਹਨਾਂ ਨੇ ਤੇ ਬੋਲ ਚਾਲ ਦੇ ਉੱਪਰ ਵੀ ਬੜੀ ਚੀਜ਼ਾਂ ਡਿਪੈਂਡ ਕਰਦੀ ਆਸਾਨੀ ਅੱਜ ਕੇਸ਼ਨ ਡਿਪੈਂਡ ਕਰਦੀ ਹੈ ਕਿ ਅਸੀਂ ਕਿਵੇਂ ਬੋਲਦੇ ਹਾਂ ਇੱਕ ਦੂਜੇ ਦੇ ਨਾਲ, ਅੱਛਾ ਬੋਲਦੇ ਹ ਤੇ ਸਾਡੀ ਐਜੂਕੇਸ਼ਨ ਮੈਟਰ ਕਰਦੀ ਹੈ, ਤੁਸੀਂ ਕੀ ਕਹਿੰਦੇ ਹੋ ਇਹਦੇ ਬਾਰੇ
ਗੱਲ ਨਾ ਦੇਖੋ ਬਾਹਰ ਜਾਂਦੇ ਹਾਂ ਆਪਾਂ ਪੜ੍ਹਾ ਪੜ੍ਹੇ ਲਿਖੇ ਹੁੰਦੇ ਨੇ ਤਾਂ ਸਾਨੂੰ ਪਤਾ ਹੈ ਕਿ ਸਾਹਮਣੇ ਵਾਲੇ ਨਾਲ ਕਿਸ ਤਰ੍ਹਾਂ ਦੇ ਨਾਲ ਗੱਲ ਕਰਦੀ ਕਰਨੀ ਆ ਆਪਾਂ ਨੇ ਜੇ ਆਪਾਂ ਪੜ੍ਹੇ ਲਿਖੇ ਨਹੀਂ ਹੋਵਾਂਗੇ, ਤਾਂ ਸਾਨੂੰ ਗੱਲ ਕਰਨੀ ਨਹੀਂ ਆਏਗੀ
ਹੁਣ ਤੇ ਬੱਚਿਆਂ ਨੂੰ ਦੇਖੋ, ਐਜੂਕੇਸ਼ਨ ਦੀ ਸਕੋਲਰਸ਼ਿਪ ਕਿੰਨੀ ਮਿਲਦੀ ਹੈ ਸਕੂਲੋਂ, ਤੋਂ ਇਹ ਚੀਜ਼ਾਂ ਵੀ ਬਾਹਰ ਜਾਣ ਦੇ ਮੌਕੇ ਦਿੰਦੀ ਹੈ, ਤੇ ਇਹੀੋ ਗੱਲ ਹੈ ਕਿ ਐਜੂਕੇਸ਼ਨ ਦੇ ਨਾਲ ਅਸੀ ਕੀ ਭਾਵੇਂ ਕਿਧਰੇ ਵੀ ਹੋ ਸਾਨੂੰ ਅੱਛੀਆਂ- ਮਤਲਬ ਸਕਸੈਸ ਮਿਲਦੀ ਹੈ, ਭਾਵੇ ਕਿਸੇ ਵੀ ਤਰ੍ਹਾਂ ਹੋ ਕਿਸੇ ਵੀ ਲੈਵਲ ਤੇ ਹੋ ਸਾਨੂੰ ਸਕਸੈਸ ਜ਼ਰੂਰ ਮਿਲਦੀ ਹੈ ਤੇ ਹੁਣ ਤੇ ਅੱਜ ਕਲ ਕੁੜੀਆਂ ਜੋਉਂਦੀਆਂ ਟੀਚ ਜ਼ਿਆਦਾ ਕੋਰਸ ਕਰ ਲੈਂਨੇਂ ਆ ਕਿਉਂਕਿ ਟੀਚਰਾਂ ਦੀਆਂ ਜੋਬਾਂ ਵੀ ਬੜਾ ਟਾਇਮ ਨਾਲ ਹੁੰਦੀ ਐ। ਤੇ ਉਹਨਾਂ ਨੇ ਪੜ੍ਹਾਈ ਲਿਖਾਈ ਕੀਤੀ ਤੇ ਉਹ ਸੋਚਦੀ ਕਿ ਅਸੀਂ ਕਿਤੇ ਯੂਟੀਲਾਈਜ਼ ਕਰੇ ਆਪਣੀ ਐਜੂਕੇਸ਼ਨ ਨੂੰ ਨਾ ਘਰ ਦੇ ਕੰਮ ਕਰ ਕਰਕੇ ਕੰ ਕੰਮ ਕਰਨ ਦੀਆ ਕਰ ਸਮੇਟ ਕੇ ਨਾ ਤੇ ਐਜੂਕੇਸ਼ਨ ਸਾਡੀ ਬੇਕਾਰ ਦੀ ਹੁੰਦੀ ਐਵੇਂ ਲੱਗ ਕਿ ਅਸੀਂ ਪੜ੍ਹੇ ਲਿਖੇ ਨੇ ਬੇਕਾਰ ਕੀ ਟੈਕਸ ਤੇ ਆਪਣੀ ਐਜੂਕੇਸ਼ਨ ਨੂੰ ਤੁਸੀਂ ਮਤਲਬ ਕੰਮ ਦੇ ਨਾਲ ਵੀ ਅਸੀਂ ਜੋੜ ਸਕਦੇ ਹਾਂ ਘਰ ਦੇ ਕੰਮ ਦੇ ਨਾਲ ਵੀ।
ਦੇਖੋ ਹੁੰਦੀ ਹੈ ਤਾਂ ਆਪਾਂ ਦੇਖੋ ਵੀ ਇੱਕ ਹਾਊਸ ਵਾਈਫ ਹੈ ਉਹ ਘਰ ਬੈਠ ਕੇ ਵੀ ਆਪਦੇ ਲੈਪਟੋਪ ਨਾਲ ਕੋਈ ਵੀ ਅਰਨਿੰਗ ਕਰ ਸਕਦੀ ਹੈ ਤੁਹਾਨੂੰ ਵੀ ਪਤਾ। ਫ਼ੋਨ ਨਾਲ ਜਾਂ ਲੈਪਟੋਪ ਨਾਲ ਆਪਾਂ ਪੜ੍ਹੇ ਲਿਖੇ ਹਾਂ ਤਾਂ ਹੀ ਆਪਾਂ ਕਰ ਸਕਦੇ ਹਾਂ। ਨਹੀਂ ਤਾਂ ਆਪਾਂ ਫੋਨ ਦਾ ਹੀ ਨਹੀਂ। ਐਵੇਂ ਹੀ ਬੈਠੇ ਫੋਨ ਈ ਰੀਲਾ ਈ ਸਕਰੋਲ ਕਰੀ ਜਾਵਾਂਗੇ। ਪੜ੍ਹੇ ਲਿਖੇ ਹਾਂ ਉਹ ਤਾਂ ਆਪਾਂ ਘਰ ਨੂੰ ਵੀ ਸੰਭਾਲ ਲੈਂਦੇ ਹਾਂ। ਨਾਲ ਆਪ ਵੀ ਪੈਸੇ ਵੀ ਅਰਨ ਕਰ ਲੈਂਦੇ।।
ਉਹ ਤੇ ਹੈ ਐਜੂਕੇਸ਼ਨ ਜੋ ਹੁੰਦੀ ਨਾ ਅਸੀਂ ਮਤਲਬ ਸਾਰੀਆਂ ਚੀਜ਼ਾਂ ਕਰ ਸਕਦੇ ਇੱਕ ਪੜ੍ਹਾਈ ਦੇ ਨਾਲ ਹਮ ਕਿਹੜੀ ਵੀ ਚੀਜ਼ ਨੂੰ ਨਾ ਜੰਗ ਦੇ ਨਾਲ ਅਸੀਂ ਲੜ ਸਕ ਦੇ ਜੇ ਅਗਰ ਸਾਡੇ ਅੰਦਰ ਐਜੂਕੇਸ਼ਨ ਹੈਗੀ ਹੈ ਤੇ ਹਮ ਭਾਵੇ ਇਹ ਨੀ ਕਿ ਸਾਨੂੰ ਜੋਬ ਹੀ ਮਿਲਣੀ ਹੋ ਜੋਬ ਹੀ ਕਰਾਂਗੇ। ਕੋਈ ਵੀ ਸਿਚੁਏਸ਼ਨ ਸਾਡੀ ਲਾਈਫ ਦੇ ਅੰਦਰ ਆਉਂਦੀ ਭਾਵੇਂ ਅੱਪਸ ਐਂਡ ਡਾਊਨ ਜਿਹੜੇ ਵੀ ਆਉਂਦੇ ਨਾ ਉਹ ਐਜੂਕੇਸ਼ਨ ਦੇ ਨਾਲ ਹੀ ਅਸੀਂ ਆਪਣੀ ਚੀਜ਼ਾਂ ਨੂੰ ਸੋਲਵ ਕਰ ਸਕਦੇ। ਮੇਰੇ ਲਾਈਫ ਦੇ ਅੰਦਰ।
ਨਹੀਂ ਨਹੀਂ ਤੁਹਾਨੂੰ ਲੱਗਦਾ ਕਿ ਵੀ ਜੀ ਬਹੁਤ ਜ਼ਰੂਰੀ ਹੈ। ਐਜੂਕੇਸ਼ਨ ਅੱਜ ਕੱਲ੍ਹ ਦੇ ਅੱਜ ਦਾ ਜਿਹੜਾ ਟਾਈਮ ਹੈ ਨਾ ਉਹਦੇ ਵਿੱਚ ਤਾਂ ਇੰਨਾ ਜ਼ਿਆਦਾ ਕੌਪੀਟੀਸ਼ਨ ਹੈ ਕਿ ਸਭ ਲੋਕਾਂ ਨੂੰ ਇਹਦੇ ਬਾਰੇ ਅਵੇਅਰ ਹੋਣਾ ਪੈਣਾ ਹੈ ਕਿਉਂਕਿ ਪੜ੍ਹਾਈ ਬਹੁਤ ਜ਼ਰੂਰੀ ਹੈ ਸਾਡੇ ਬੱਚਿਆਂ ਦੇ ਵਿੱਚ
ਤੇ ਹੈ ਹੀ ਮੈਂ ਇਹੀਓ ਕਹਾਂਗੀ ਕਿ ਸਾਰੇ ਘਰ ਦੇ ਬੱਚੇ ਪੜ੍ਹੇ ਸਾਰੇ ਬੱਚੇ ਪੜ੍ਹੇ ਸਭ ਨੂੰ ਪੜ੍ਹਾਈ ਮਿਲੇ ਤੇ ਸਭ ਬੱਚੇ ਆਗੇ ਜਾ ਕੇ ਕੁੱਝ ਨਾ ਕੁੱਝ ਬਣੇ ਤੇ ਮਾਂ ਪਿਓ ਪਿਓ ਦਾ ਮਤਲਬ ਨਾਮ ਵੀ ਰੋਸ਼ਨ ਹੁੰਦਾ ਹੈ ਤੇ ਬੱਚਿਆਂ ਵਾਸਤੇ
ਐ ਕਰਦਾ ਚਲੋ ਵਧੀਆ ਕਰਦਾ। ਅੱਛਾ ਵਧੀਆ ਲੱਗਦਾ ਸਾਨੂੰ ਵੀ
ਉੱਥੇ ਆਈ ਆ ਅਸੀਂ ਲਾਈਫ ਦੇ ਅੰਦਰ ਆਏ ਹਾਂ ਤੇ ਇਹ ਚੀਜ਼ਾਂ ਨੀ ਕਰੇਗੇ ਅਸੀਂ ਬੱਚਿਆਂ ਨੂੰ ਐਜੂਕੇਸ਼ਨ ਨੀ ਦਾਆਂਗੇ ਤੇ ਸਾਨੂੰ ਲਾਈਫ ਜੀਣ ਦਾ ਕੋਈ ਫਾਇਦਾ ਨੀ ਗਾ ਤੇ ਬੱਚਿਆਂ ਨੂੰ ਦੇਖੋ ਸ਼ੁਰੂ ਤੋਂ ਛੋਟੇ ਛੋਟੇ ਬੱਚਿਆਂ ਨੂੰ ਐਜੂਕੇਸ਼ਨ ਦੇ ਅੰਦਰ ਪਾ ਦਿੰਦੇ ਨੇ ਅੱਜ ਕੱਲ ਕਿੰਨਾ ਕੁਝ ਸਿਖਾਉਂਦੇ ਨੇ ਛੋਟੇ-ਛੋਟੇ ਬੱਚਿਆਂ ਨੂੰ ਬੀ ਛੋਟੀ ਪਹਿਲੇ ਜੇ ਜ਼ਮਾਨੇ ਚ ਕੁਛ ਅਸੀ ਸਿੱਖਦੇ ਸੀ? ਕੁਛ ਵੀ ਨੀ ਸਿੱਖਦੇ ਸੀ। ਹੁਣ ਤੇ ਦੇਖੋ ਕਿੰਨੀਆਂ ਚੀਜ਼ਾਂ ਹੋਂਦੀਆਂ ਛੋਟੇ-ਛੋਟੇ ਬੱਚਿਆਂ ਵਾਸਤੇ ਕਿ ਅਹੰ ਅਸੀ ਵੀ ਸੋਚ ਕੇ ਹੈਰਾਨ ਹੁੰਦੇ ਐ ਕਿ ਇਹ ਸਿਖਾਇਆ ਜਾ ਰਿਹੈ। ਜਨਾ।
ਯੇ ਹੈ ਨਾ ਸਗੋਂ ਦੇਖੋ ਬੱਚੇ ਪੜ੍ਹਨਗੇ ਤਾਂ ਈ ਆਪਦਾ ਵੀ ਉਹਨਾਂ ਦਾ ਉਹ ਹੋਏਗਾ ਵਿਕਾਸ ਤੇ ਦੇਸ਼ ਦਾ ਵੀ ਉਹ ਕਰ ਸਕ ਦੇਂਦੀ ਏ। ਆਪਣੇ ਦੇਸ਼ ਤੇ ਵੀ ਕੁਛ ਕਰ ਸਕਦੇ ਹਾਂ ਆ। ਪੜੀ ਲਿਖੇ ਹੋਵਾਂਗੇ ਅਸੀ।
ਹੈ ਈ ਅਸੀਂ। ਕੁਛ ਵੀ ਬਣ ਸਕਨੇ ਆਂ ਪੜ੍ਹ ਲਿਖ ਕੇ ਦੇਖੋ। ਕੁਛ ਬੀ ਬਣ ਸਕਣੇ ਆ ਲੇਕਿਨ ਬੰਦੇ ਜਰੂਰ ਆ ਅਗਰ ਅੱਛਾ ਪੜੇਗੇ ਤੇ ਅਸੀਂ ਨਾ। ਟਾਈਮ ਦੇਗੇ, ਪੜ੍ਹਨ ਦੇ ਨਾਲ, ਹਾਂਜੀ ਅੱਛੇ ਤਰੀ ਕੇਦੇ ਨਾਲ ਪੜਾਂਗੇ ਤੇ ਅੱਛੇ ਨੰਬਰ ਵੀ ਆਏਂਗੇ ਤੇ ਅਸ ਤੇ ਓਈਓ ਨੰਬਰ ਦੇ ਨਾਲ ਅਸੀਂ ਡਿਗਰੀਆਂ ਹਾਸਿਲ ਕਰਨਾ ਹੈ। ਕੁਛ ਵੀ ਅਗੇ ਹਾਸਿਲ ਜ਼ਰੂਰ ਕਰਾਂਗੇ ਐਜੂਕੇਸ਼ਨ ਦੇ ਨਾਲ। ਸਾਨੂੰ ਸਕਸੈਸ ਜ਼ਰੂਰ ਮਿਲਦੀ ਹੈ ਅੱਗੇ ਜਾ ਕੇ ਨਾ ਇਹ ਨੀ ਗਾ ਕਿ ਅਸੀਂ ਪੜ੍ਹਾਈ ਕੀਤ ਏ ਤੇ ਵੇਸਟ ਜਾਂਦੀ ਐ। ਸਾਡੀ ਪੜ੍ਹਾਈ ਕਈ ਨਾ ਕਈ ਸਾਨੂੰ ਯੂਜ ਕਰਦੀ ਕਰਨੀ ਵੀ ਚਾਹੀ
ਨਹੀਂ ਸਹੀ ਗੱਲ ਹੈ, ਮੈਂ ਵੀ ਏਹੀ ਕੈਣੀ ਆ ਪੜ੍ਹਾਈ ਨਾਲ ਪੜ੍ਹਾਈ ਅੱਜ ਕੱਲ੍ਹ ਦੇ ਟਾਈਮ ਚ ਔਦੇ ਬੈਨੀਫਿਟ ਈ ਹੈ ਸਾਨੂੰ। ਜਿੰਨੇ ਮਰਜ਼ੀ ਆਪਾਂ ਚਾਏਂ ਤਾਂ ਬੈਨੀਫਿਟ ਔਦੇ ਚੱਕ ਸਕਦੇ ਆਂ। ਪੜ੍ਹ ਲਿਖ ਕੇ। ਬਸ ਐਹ ਹੈ ਕਿ ਥੋੜਾ ਜਿਆ ਅਵੇਅਰ ਹੋਣਾ। ਹੈ ਨਾ ਸਾਨੂੰ ਵੀ ਤੇ ਆ ਸਾਡੇ ਬੱਚਿਆਂ ਨੂੰ ਵੀ।
ਸਭਸੇ ਬੜੀ ਗ ਗੱਲ ਐ, ਸਾਨੂੰ ਨਾ ਬੋਲਣ ਦਾ ਤਰੀਕ ਕਾ ਹਦੈਂ ਐਜੂਕੇਸ਼ਨ ਦੇ ਨਾਲ। ਇੱਕ ਐਜੂਕੇਸ਼ਨ ਨਾ ਕੀਤੀ ਉਹ ਇੱਕ ਕੀ ਤੇ ਉਹ ਤ ਬੰਦਿਆਂ ਦੇ ਅੰਦਰ ਡਿਫਰੈਂਸ ਦਿਖਦੈ ਕਿ ਐ ਪੜ੍ਹਾ ਲਿਖਿਐ ਤੇ ਐ ਘੱਟ ਪੜਾ ਲਿਖਿਐ। ਤੋ ਐਹ ਚੀਜ਼ਾਂ ਬੜੀ ਦਿਖਦੀਐਣ।
ਔ ਤਾਂ ਅੱਜ ਕੱਲ੍ਹ ਦੇ ਟਾਈਮ ਚ ਤੁਹਾਨੂੰ ਪਤਾ ਈ ਹੈ ਬੋਲਣ ਦੇ ਤਰੀਕੇ ਨਾਲ ਪਤਾ ਲੱਗ ਜਾਂਦੈ, ਕਿਹੜਾ ਬੰਦਾ ਪੜ੍ਹਿਆ ਲਿਖਿਆ ਹੈ, ਕਿਹੜਾ ਨਹੀਂ ਹੈ।
ਹੂ
ਚਲੋ ਵਧੀਆ ਲੱਗਿਐ ਤੁਹਾਡੇ ਨਾਲ ਗੱਲ ਕਰਕੇ ਨਾ।
ਮੈਨੂੰ ਵੀ ਵਧੀਆ ਲੱਗਾ ਜਰਾ ਹੁਣ ਮਿਲਣੇ ਮਿਲਦੇ ਆ। ਸਤ ਸ੍ਰੀ ਅਕਾਲ ਜੀ। ਜੇ।